ਸਾਰੀ,
ਸਤਿ ਸ਼੍ਰੀ ਅਕਾਲ ਜੀ।
ਕੀ ਹਾਲ ਚਾਲ ਹੈ?
ਬਾ ਵਧੀਆ, ਤੁਸੀਂ ਸੁਣਾਓ ਕੀ ਹਾਲ- ਚਾਲ?
ਬਸ ਵਧੀਆ ਆਪਣਾ ਵੀ ਹੋਰ ਕੀ ਹਾਲ? ਗਰਮੀ ਕਿਹੋ ਜੀ ਤੁਹਾਡੇ ਸ਼ਹਿਰ ਚ?
ਗਰਮੀ ਤਾਂ ਹੁਨ ਹੈ ਹੀ ਦੀ ਏ, ਦੁਪਹਿਰ ਵੇਲੇ ਤੇ ਹੁੰਦੀ ਐ।
ਤਾਂ ਗਰਮੀ ਲੱਗਦੀ ਹੈ ਮੀਂਹ ਵੀ, ਨਹੀਂ ਪੈਂਦਾ ਹੈਗਾ ਨਾ।
ਹਾਂਜੀ- ਹਾਂਜੀ।
ਹੋਰ ਪਰੋਣੇ ਚਲੇ ਗਏ ਤੁਹਾਡੇ ਬਸ ਸਾਡੇ ਪ੍ਰਾਣੇ ਆਏ ਹੋਲੇ
ਅੱਛਾ ਤੁਹਾਡੇ ਆਏ ਦੇ ਨੇ
ਹਾਂ
ਸਾਡੇ ਆਏ ਤੇ ਸੀ ਹੁਣ ਗਏ ਨੇ ਸਵੇਰੇ ਗਏ ਨੇ
ਅੱਛਾ ਅੱਛਾ ਹਾਂ ਸਾਡੇ ਅੱਛਾ ਸਾਡੇ ਆਏ ਹੋਏ ਨੇ ਪ੍ਰੋਣੇ ਉਹਨਾਂ ਨੇ ਕੱਲ ਜਾਣਾ ਸਵੇਰੇ
ਅੱਛਾ
ਹਾਂ ਹਾਂ ਕਲ ਚੱਲੇ ਜਾਣਾ ਓਨਾ ਨੇ ਹੋਰ ਤੁਸੀਂ ਸੁਣਾਓ ਕਿਧਰ ਗਏ ਨੀ ਘੁੰਮਣ
ਨਾ ਗਏ ਹੀ ਨੀ ਦਿਲੀ ਨੀ ਕਰਦਾ ਕਿਧਰੇ
ਹਾਂ ਅੱਸੀ ਤਾਂ ਅਜ ਗੁਰਦਵਾਰੇ ਗਏ ਸੀ ਘੁੰਮਣ ਸਵੇਰੇ ਸਵੇਰੇ ਪੰਜ ਵਜੇ ਨਿਕਲੇ ਤਾਂ ਹਾਂ ਫੇਰ ਓਥੇ ਹੋ ਕੇ ਆਏ ਆ ਤੜਕੇ ਤੜਕੇ ਆ ਗਏ ਸੀ ਅਸੀਂ ਅੱਠ ਵਜੇ ਤੱਕ ਘਾਰ ਆ ਗਏ ਸੀ
ਕਿਵੇਂ ਗਏ ਫ
ਠੰਡੇ ਠੰਡੇ ਅਸੀਂ ਬੱਸ ਚ ਗਏ ਅਸੀਂ
ਚਲੋ ਵਧੀਆ ਠੰਡੇ ਠੰਡੇ ਹੋ ਆਏ
ਹਾਂ ਹਾਂ ਠੰਡੇ ਠੰਡੇ ਹੋ ਆਏ
ਹਾਂ ਬਾ ਚੋ ਤੇ ਫੇਰ
ਹਾਂ ਪ੍ਰੋਣੇ ਆਏ ਹੋਏ ਸੀ ਨਾ ਕਹਿੰਦੇ ਸਾਨੂੰ ਉਹ ਵਾਲਾ ਗੁਰਦੁਆਰਾ ਦਿਖਾ ਕੇ ਲਿਆਉ।
ਚਲੋ ਵਧੀਆ ਵਧੀਆ ਗੱਲ। ਪ੍ਰੋਣਿਆਂ ਨੂੰ ਘਮਣਾ ਘੂੰਮ ਲੇ ਅ ਗੁਰਦੁਆਰੇ। ਗੁਰਦੁਆਰੇ ਵੀ ਹੋ ਆਏ।
ਹਾਂ ਅਸੀਂ ਤਾਂ ਗੁਰਦੁਆਰੇ ਹੀ ਹੋ ਆਏ ਮੈਂ ਕਿਹਾ ਚਲੋ।
ਦੁਪੈਰੇ ਕੀ ਬਣਾਏਆ ਫਿਰ ਤੂੰ।
ਅੱਜ ਅਸੀਂ ਬਜ਼ਾਰੋਂ ਕੜੀ ਮੰਗਾਈ ਸੀ।
ਅੱਛਾ ਕੜੀ ਆ ਕੁਛ ਬਣਾਇਆ ਨੀ।
ਨਾ ਅੱਜ ਬਣਾਇਆ ਨੀ ਸਵੇਰੇ ਲੇਟ ਹੋ ਗਏ ਗੁਰਦੁਆਰੇ ਆਂਦੇ ਫਰ ਆੰਦੇ ਤੇ ਪੈਲੇ ਪੂੜੀਆਂ ਬਣਾਈਆਂ ਨਾਲ ਸਬਜ਼ੀ ਮੰਗਾਈ ਬਜ਼ਾਰੋਂ। ਉਹ ਫੇਿਰ ਟਾਈਮ ਜਿਆਦਾ ਹੋ ਗਿਆ ਸੀ।
ਹਮ।
ਫੇਰ ਮੈਂ ਕੜੀ ਮੰਗਾ ਲਈ ਬਾਜਾਰੋ ਕੜੀ ਲੈ ਹੁਣ ਰਾਤੀ ਬਣਾਵਾਂਗੀ ਦਾਲ ਮੂੰਗੀ ਮਸਰੀ ਬਣਾਵਾਂਗੀ। ਹਾਂ ਉਹ ਫ ਮੈਂ ਕਿਹਾ ਤੇ ਫੇਰ ਆਣਾ ਨਾ ਸਾਡੇ ਪਰੋਣੇ ਆ ਨੇ।
ਅੱਛਾ ਫੇਰ ਆਣਗੇ ਹਜੇ।
ਹਾਂ ਉਹ ਕਿਸੇ ਦੇ ਫਿਰ ਘਰ ਗਏ। ਮੈਂ ਕਿਹਾ ਚੱਲ ਰਾਤੀ ਦਾਲ ਬਣਾਵਾਂਗੇ ਹਾਂ ਮਿਲਣਗੇ ਨਾ। ਚੱਲੇ ਨੇ ਨਾ ਕੱਲ ਹਾਂ ਤੇ ਓ ਫਿਰ ਮੈਂ ਕਿਹਾ ਚੱਲ। ਹਾਂ ਕਲ ਇਹਨਾਂ ਨੇ ਚੱਲ ਜਾਣਾ ਸਵੇਰੇ।
ਹ।
ਮੈਂ ਕਿਹਾ ਚਲ ਮੂੰਗੀ ਦੀ ਦਾਲ ਬਣਾਵਾਂਗੀ ਹ ਰਾਤੀ ਉਹਨਾਂ ਨੇ ਹਲਕਾ ਫੁਲਕਾ ਹੀ ਬਣਾ ਫੁਲਕਾ। ਹਾਂ ਰਾਤੀ ਦੇ ਵੈਸੇ ਵੀ ਉਹ ਘੱਟ ਹੀ ਖਾਂਦੇ ਨੇ ਰੋਟੀ ਫੇਰ ਵੀ ਮੈਂ ਕਿਹਾ ਚੱਲ ਆਪਣੇ ਵੱਲੋਂ ਤਿਆਰੀ ਹੋਣੀ ਚਾਹੀਦੀ ਹੈ। ਹਾਂ ਭਖਾਏ ਹਾਂ ਉਹ ਤੇ ਐ ਬਣਾਇਆ ਨੀ ਕੁਛ ਵੈਸੇ ਅਸੀਂ ਵੀ ਤਾਂ ਖਾਣੀ ਏ ਰੋਟੀ। ਮੈਂ ਕਿਹਾ ਦਾਲ ਹੀ ਬਣਾ ਲੈਂਦੀ ਆਾਂ ਹਾਂ।
ਅਸੀਂ ਆਪ ਵੀ ਤੁਸੀ ਸਿਖਾ ਲਓਗੇ ਉਹਨਾਂ ਨੂੰ ਵੀ
ਉਹ ਉਹਨਾਂ ਨੂੰ ਵੀ ਇਹੀ ਸਰ ਉਹ ਵੈਸੇ ਘੱਟ ਹੀ ਖਾਂਦੇ ਨੇ ਰਾਤੀ ਹੋ ਨਾ ਹਾਂ ਫਿਰ ਵੀ ਮੈਂ ਕਿਹਾ ਚੱਲ ਆਪਣੇ ਹਾਂ ਮੁੰਗੀ ਦੀ ਦਾਲ ਬਣਾ ਲਾਂਗੀ। ਖਾਣਾ ਹੈਏਗਾ ਫੇਰ ਦੱਸ ਦੇਣਗੇ। ਚਾਵਲ ਖਾਣੇ ਹੋਣਗੇ ਚਾਵਲ ਬਣਾ ਦਾਂਗੇ ਫੁਲਕਾ ਖਾਣਾ ਹੈਗਾਗੇ।
ਉਹ ਤੇ ਦੱਸਦਾ। ਅਈ ਏਦਰ
ਹਾਂ ਉਹ ਫੇਿਰ ਉਹਨਾਂ ਦੀ ਮਰਜ਼ੀ ਹਾਂ ਜੋ ਖਾਣਾ ਉਹਨੇ
ਬ ਹਲਕਾ ਫੁਲਕਾ ਹੀ ਖਾਣਾ ਪਸੰਦ ਕਰਦੇ ਨੇ ਅੱਜ ਕੱਲ੍ਹ ਦੇ।
ਅੱਜ ਕੱਲ ਨਾ ਖਾ ਕੇ ਪਚਦਾ ਨੀ ਹੈਗਾ ਕਿਸੇ ਨੂੰ ਵੀ। ਸਾਰੇ ਸ਼ੂਗਰ ਦੇ ਪੇਸ਼ੈਂਟ ਨੇ ਤੇ ਪਚਦਾ ਹੈ ਨੀ। ਤਾਂ ਕਰਕੇ ਫੇਰ ਹਲਕਾ ਫੁਲਕਾ ਕਹਿੰਦੇ ਬਣਾ ਲਿਆ ਕਰੋ ਤੁਸੀਂ
ਬਸ ਫਿਰ ਜਿਹੜਾ ਪ ਚੇ ਸਹੀ ਤਰ੍ਹਾਂ ਦਿੱਕਤ ਨਾ ਦੇਵੇ ਉਹੀ ਖਾਣਾ ਚਾਹੀਦਾ ਵੈਸੇ ਤਾਂ।
ਚੰਗੀ ਤਰ੍ਹਾਂ ਰਾਤ ਦੇ ਟਾਈਮ
ਅੱਛਾ ਉਹਨਾਂ ਨੂੰ ਬਿਮਾਰੀ ਹੋਏਗੀ ਨਾ।
ਬਿਮਾਰੀ ਤਾਂ ਨੀ ਹੈ ਬਸ ਉਝੇ ਹੀ ਉਹ ਰਾਤ ਵੇਲੇ ਹਲਕਾ ਹੀ ਖਾਂਦੇ ਨੇ।
ਅੱ ਚਲੋ ਹਲਕਾ ਹੀ ਖਾਣਾ ਚਾਹੀਦਾ ਰਾਤੀ ਤੇ।
ਨਹੀਂ ਉਹ ਹਲਕਾ ਹੀ ਖਾਂਦੇ ਨੇ।
ਰਾਤੀ ਤੇ ਹਲਕਾ ਖਾ ਕੇ ਸੋਣਾ ਚਾਹੀਦਾ ਤਾਂ ਕਿ ਆਰਾਮ ਨਾਲ ਪਚਿਆ ਜਾਵੇ।
ਹਾਂ ਬਸ, ਮੈ ਕਿਹਾ ਚੱਲ। ਥੋੜਾ ਜਹਾ ਹੁਣ ਕੰਮ ਸੀ ਮੈਂ ਘਰਂ ਦੇ ਕੱਪੜੇ ਸੀਦੀ ਵੀ ਸਾਂ। ਮੈਂ ਕਿਹਾ ਚੱਲ, ਆਵਾਜ਼ ਆ ਰਹੀ ਮੁਸ਼ ਆ ਮੈਂ ਕਿਹਾ ਚੱਲ ਉਹ ਗਏ ਹੋਏ ਨੇ ਉਓਨੀ ਦੇਰ ਕਰ ਲਾ
ਹਾਂ ਫੇਰ ਆ ਜਾਣਗੇ ਹਾਂ ਹਾਂਜੀ ਹਾਂਜੀ ਫੇਰ ਹੁੰਦਾ ਨੀ।
ਫਿਰ ਧਿਆਨ ਏਕ ਪਾਸੇ ਰਹਿੰਦਾ।
ਉਹ ਤੇ ਹੈ ਹੀ ਹੈ ਫੇਰ ਬੰਦਾ ਕਹਿੰਦਾ ਨਹੀਂ ਚੰਗਾ ਲੱਗਦਾ। ਕਹਿਣਗੇ ਆਪ ਤੇ ਕੰਮ ਲੱਗੇ ਹੋਏ ਨੇ ਸਾਨੂੰ ਇੱਥੇ ਬੁਲਾਇਆ। ਹੋਇਆ ਹੋ ਤਾਂ ਕਰ ਹਾਂਜੀ। ਤੇ ਮੈਂ ਕਿਹਾ ਚਲੋ, ਮੈਂ ਕਿਹਾ, ਥੋੜਾ ਜਿਹਾ ਪਾਰਕ ਗਏ ਫਿਰ ਆਪਣਾ ਥੱਲੇ ਦਾਲ, ਸਬਜ਼ੀ ਦੇੇਖਾਂ।
ਦਾਲ ਤੁਸੀਂ ਮੂੰਗੀ ਦੀ ਕਿਵੇਂ ਬਣਾਉਂਦੇ ਹੋ?
ਅਸੀ ਮੁਗੀ ਦੀ ਦਾਲ ਨੂੰ ਥੋੜੀ ਦੇਰ ਨਾ ਉਹ ਕਰ ਲਾਂਗੇ ਪਾਣੀ ਚ' ਡਿਪ ਕਰ ਦਾਂਗੇ ਬਈ ਘੰਟਾ ਏਕ ਨਾ ਡੀਪ ਪਕਾ ਲਾਂਗਾ ਬਈ ਥੋੜੀ ਬਹੁਤੀ ਫੁੱਲ ਜਾਂਦੀ ਹੈ ਦਾਲਫੇਰ ਉਹਨੂੰ ਤੇ, ਪਾਣੀ ਚੰਗੀ ਤਰ੍ਹਾਂ ਧੋ ਕੇ ਦੋ ਤਿੰਨ ਪਾਣੀ, ਤੇ ਕੁੱਕਰ ਚ' ਨਾ ਨਾ ਤਾਜ਼ਾ ਹੀ ਫੇਰ ਉਹਨੂੰ ਅਸੀਂ ਜੀਰੇ ਦਾ ਤੜਕਾ ਤੜਕਾ ਲਾ ਦਾਂਗੇ ਤੇਲ ਪਾਵਾਂਗੇ, ਥੋੜ੍ਹੀ ਜਿਹੀ ਪਿਆਜ, ਹਰੀ ਮਿਰਚ ਪਾ ਲੋ। ਤੇ ਜੀਰਾ ਪਾਲੋ, ਹਿੰਗ ਪਾਲੋ, ਹੁ ਲਗਾਤ ਵਿੱਚ ਦਾਲ ਧੋ ਤੇ ਸੁਟ ਦੋ ਤੇ ਥੋੜਾ ਜਿਹਾ ਪਾਣੀ ਪਾ ਦੋ ਗਲਾਸ ਅੱਧਾ ਗਿਲਾਸ ਪਾਣੀ ਲਗਾਣੇ ਤੇ ਫਿਰ ਸਟੀ ਆਏਗੀ ਤੇ ਉਤਾਰ ਲੋੋ। ਬਸ ਅਸੀਂ ਐਂਜ ਈ ਬਨਾਣੇ ਆਂ ਕਈ ਤੜਕਾ ਬਾਦ ਚੋਂ ਲਾਂਦੇ ਨਾ। ਕਈ ਅਸੀਂ ਪੈਲੇ ਲਾ ਲੈਣੇ ਆ ਦਾਲ ਨੂੰ
ਬਸ ਆਪਣਾ-ਆਪਣਾ ਹੁੰਦਾ ਸਾਰਿਆਂ ਦਾ ਹਿਸਾਬ ਤਾਬ
ਹਾਂਸਾਡਾ ਹਿਸਾਬ ਦਾ ਅਸੀਂ ਤੜਕਾ ਲਗਾ ਕੇ ਦਾਲ ਧਰਨੀ ਹੈ। ਬਾਦ 'ਚ ਨੀ ਲਗਾਂਦੀ ਮੈਂ ਤੜਕਾ ਹਾਂ।
ਚਲੋ ਵਧੀਆ
ਹਾਂ।
ਪੈਲੇ ਲਾ ਲਾਂਦੇ ਤੜਕਾ ਤੇ ਬਾਦ ਚੋਂ ਗਰਮ ਕਰ ਲੈਂਦੇ ਹੋਗੇ।
ਹਾਂ ਉਹੀ ਨਾ ਬਸ ਆਪਣਾ-ਆਪਣਾ ਜਿਵੇਂ ਤਰੀਕਾ ਹੈ ਬਣਾ
ਹਾਂ ਸਾਰਿਆਂ ਦਾ ਆਪਣਾ-ਆਪਣਾ ਤਰੀਕ
ਆਪਣਾ-ਆਪਣਾ ਤਰੀਕਾ ਹੁੰਦਾ ਹੂੰ ਬ ਜਾਣਾ ਸੀ ਮੈਂ ਵੀ ਬਾਜ਼ਾਰ ਫੇਰ ਮੈਂ ਕਿਆ ਚਲੋ ਠੈਰ ਕੇ ਵੇਖਨੀ ਆ ਠੰਡਾ ਹੋਗਾ ਮੌ ਮੌਸਮ ਫੇਰ ਜਾਵਾਂਗੀ ਬਾਜ਼ਾਰ ਮੈਂ ਮ ਥੋੜਾ-ਬੋਤਾ ਸੁੱਕਾ ਸਮਾਨ ਲੈ ਆਵਾਂ ਨਮਕੀਨ ਵਗੈਰਾ ਪਿ ਬਿਸਕੁਟ ਵਗੈਰਾ ਦੇਣ ਅਸਤੇ ਹਾਂ ਪਰੋਣਿਆਂ ਨੂੰ ਦੇਣ ਅਸਤ ਮੈਂ ਕਿਆ ਚਲੋ ਮਿਠਾਈ ਤੇ ਹੁਣ ਖਾਂਦੇ ਨੀ ਨਾ ਲੋਕੀ ਮਿੱਠਾ ਖਾਂਦੇ ਨੀ।
ਅੱਜ ਕੱਲ੍ਹ ਤੇ ਮਿੱਠਾ ਬੰਦ ਹੀ ਸਾਰਿਆਂ ਨੇ ਕੀਤਾ ਦਾ।
ਆ ਤੇ ਓ ਮੈਂ ਕਿਆ ਚੱਲ ਸੁੱਕਾ ਸਮਾਨ ਲੈ ਦਿੰਨੇ ਆ ਚਾਰ ਦਿਨ ਬੰਦਾ ਖਾ ਲੈਂਦਾ।
ਹਾਂਜੀ-ਹਾਂਜੀ ਓ ਤੇ ਹੈ।
ਹਾਂ ਤਾਂ ਕਰਕੇ ਮ ਖਰਾਬ ਹੀ ਨੀ ਹੁੰਦਾ ਉਹੀ ਮੈਂ ਮੈਂ ਚੱਲ ਦੋ-ਚਾਰ ਦਿਨ ਬੰਦਾ ਖਾ ਲੈਂਦਾ ਨਾਲੇ ਸਫ਼ਰ ਚ' ਵੀ ਖਾ ਵੀ ਲੈਂਦਾ ਬੰਦਾ ਮਿੱਠਾ ਤੇ ਖਾਂਦਾ ਨੀ ਕੋਈ ਅੱਜ ਕੱਲ
ਨਾ-ਨਾ ਮਿੱਠਾ ਤੇ ਬਸ
ਹਾਂ ਮਿੱਠੇ ਦਾ ਸਭ ਦੂਰ ਹੁੰਦੇ ਨੇ ਹਾਂ ਕੋਈ ਨੀ ਖਾਂਦਾ ਮਿੱਠਾ
ਤੇ ਤਾਂ ਕਰਕੇ ਮੈਂ ਕਿਆ ਚੱਲ। ਕੋਈ ਨਾ ਕੋਈ ਸਮਾਨ ਵੇਖਣੀ ਆ ਮੋਲ 'ਚ ਜਾ ਕੇ ਨਮਕੀਨ ਵਗੈਰਾ ਦੇ ਓ ਹੁੰਦੇ ਨਾ ਉਪਰ ਲੱਗੇ ਹੁੰਦੇ।
ਹਾਂਜੀ ਮੋਲ ਵਿਚ ਲੱਗੇ ਹੁੰਦਾ ਨੇ।
ਹਾਂ ਮੈਂ ਕਿਆ ਸ਼ਾਮ ਨੂੰ ਦੇਖਾਂਗੀ ਜਾਵਾਂਗੀ ਬਸ ਧੁੱਪ ਵੇਖ-ਵੇਖ ਕੇ ਧੁੱਪ ਪਿੱਛੇ ਦਿਲ ਨੀ ਕਰਦਾ ਜਾਣ
ਬਸ ਧੁੱਪ ਤੇ ਬੜੀ ਪੈਂਦੀ ਪਈ ਵੇ ਥੋੜਾ ਸ਼ਾਮ-ਸ਼ਾਮ ਵੇਲੇ ਥੋੜਾ ਹੁੰਦਾ ਮੌਸਮ ਉਦੋਂ ਲੈਣ ਜਾਨਾ।
ਹਾਂ ਮੈਂ ਕਿਆ ਸ਼ਾਮ ਵੇਲੇ ਜਾਵਾਂਗੀ ਥੋੜੇ ਤੇ ਫੇਰ ਵ ਹਾਂ ਹਜੇ ਤੇ ਬੜੀ ਧੁਪ ਏ ਬਾਰ ਦਿਲ ਨੀ ਕਰਦਾ ਵ ਅੱਖਾਂ ਖੁੱਲਦੀਆਂ ਨਈ ਪਈਆਂ।
ਹਾਂਜੀ ਓ ਤੇ ਹੈ।
ਹਾਂ ਰਾਤੀ-ਹਾਂ ਰਾਤੀ ਵੇਖਾਂਗੀ ਵੈਸ ਫਿਰ ਮੋਲ ਕੈਂਦੇ ਤੇ ਗਿਆਰਾਂ ਵਜੇ ਤੱਕ ਖੁੱਲਾ ਹੁੰਦਾ।
ਹਾਂ ਮੋਲ ਤੇ ਖੋਲਦੇ ਹੁੰਦੇ ਦਸ ਕੁ ਵਜੇ ਤੱਕ ਸਾਰੇ ਖੁੱਲ੍ਹੇ ਹੁੰਦੇ।
ਕੈਂਦੇ ਨੇ ਦਸ ਗਿਆਰਾਂ ਦਾ ਖੁੱਲਾ ਹੁੰਦਾ ਮੈਂ ਕਿਆ ਚਲੋ ਵੇ ਬਣਾਂਦੇ ਪਏ ਹੋ।
ਬਸ ਰਾਤੀ ਵਿਹਲੇ ਹੋ ਕੇ ਚਲੇ ਜਾਣਾ।
ਹੂੰ-ਹੂੰ ਰਾਤੀ ਮੈਂ ਕਿਆ ਵੇਲੇ ਹੋ ਕੇ ਵੇਖਾਂਗੇ ਮੋਲ 'ਚ ਹੋ ਆਵਾਂਗੇ। ਲੈ ਵਾਂਗੀ ਕੋਈ ਚੀਜ਼ ਹੋ ਦੇਖਾਂਗੀ ਜੇ ਕੋਈ ਔਫਰ 'ਚ ਹੋਈ ਤੇ ਬਿਸਕਿਟ ਵਗੈਰਾ
ਹਾਂ
ਤਾਂ ਕਰ ਗਏ ਸਾਡੇ ਤੇ ਇੱਥੇ ਨੇੜੇ ਹੀ ਹੈ ਨਾ ਮੋਲ ਪੈਦਲ ਵੀ ਪਾਏ ਅਸੀਂ ਚਲੇ ਜਾਈਏ ਹੈ ਦਸ ਮਿੰਟ ਦਾ ਰਸਤ ਹਾਂ ਦਸ ਮਿੰਟ ਦਾ ਰਸਤਾ ਹਾਂ। ਮੈਂ ਕੁਛ ਦੇਰ ਉੱਥੇ ਹੋ ਆਵਾਂਗੇ ਹਾਂ ਉਹ ਇਹ ਨਾ ਦੋ ਤਿੰਨ ਜਾਣੇ ਹਣ ਫੜ ਲੈਂਦੇ ਨੇ ਸਮਾਨ
ਹਾਂ ਜਾਂ ਫਿਰ ਕੋਈ ਐਕਟਿਵਾ ਹੋਣੀ ਚਾਹੀਦੀ ਕੋਈ ਰੱਖਣ
ਐਕਟਿਵਾ ਤੇ ਹੀ ਜਾਂਦੇ ਹਾਂ ਅਸੀਂ ਤੇ ਪੈਸੇ ਸਮਾਨ ਲੈਣਾ ਹੂੰ ਜੇ ਕੋਈ ਨਾਲ ਹੋਵੇ ਫਿਰ ਪੈਦਲ ਨਾਣ ਗਏ ਤਾਂ ਕਰਕੇ ਹਾਂ ਸਮਾਂ ਹੋਣਾ ਚਾਹੀਦਾ ਚਲੇ ਜਾਂਦੇ ਹਾਂ ਕਿਸੇ ਵੇਲੇ ਹੋ ਇਸਲੇ ਚੰ ਉਧਰ ਬਾਜ਼ਾਰ ਜਾਈਏ ਸਬਜ਼ੀ ਵਗੈਰਾ ਲੈਣ ਉਧਰ ਹੀ ਹੈ ਨਾ ਮੰਡੀ ਸਾਡੇ ਫਿਰ ਉੱਧਰ ਵੀ ਚਲੇ ਜਾਂਦੇ ਆ ਹਾਂ ਉਧਰ ਨਾ ਸਬਜ਼ੀ ਵੀ ਲੈਂਦੇ ਆਦੇ ਆ ਫਰੂਟ ਵੀ ਉੱਧਰ ਹੀ ਮਿਲ ਜਾਂਦਾ ਹਾਂ।
ਅਰੁਣ ਦੀ ਹੈ।
ਨਾ ਨਾ ਬੜਾ ਵਧੀਆ ਲੱਗਦਾ ਹੈ ਪਰ ਤੁਰਿਆ ਸ਼ਾਮੀ ਜਾਂਦਾ ਠੰਡਾ ਟਾਈਮ ਹੋਵੇ ਤੇ ਵੈਸੇ ਤੋਰ ਦਿੰਦਾ
ਠੰਡ ਮੌਸਮ ਚੇ ਤੁਰਿਆ ਜਾਂਦਾ
ਹਾਂ ਮੌਸਮ ਉਹਵੇ ਠੰਡਾ ਫਿਰ ਤੋਰ ਹੁੰਦਾ ਉੰਜ ਤਾਂ ਨਹੀਂ ਹਾਂ ਕੱਲ ਤੇ ਬੜਾ ਹੀ ਵਧੀਆ ਮੌਸਮ ਕੱਲ ਤੇ ਐਨ ਸੀ ਜਿਵੇਂ ਕਿਧਰੇ ਚਲੇ ਜਾਵੇ ਬੰਦਾ
ਹਾਂ ਹਾਂਜੀ ਹਾਂਜੀ ਕੱਲ ਤੇ ਮੈਂ ਬਾਹਰ ਹੀ ਬੈਠਾ ਹਾਂ ਸ਼ਾਮੀ ਨਾ ਹਵਾ ਚੱਲ ਗਈ ਹੁਕਮ ਸਾਡਾ ਹੁਣ ਧੁੱਪ ਹਟ ਗਈ ਉਵੇਂ ਦਾ ਹੋਇਆ ਜੇ ਅੱਜ ਵੀ ਹੋ ਜੇ
ਅੱਜ ਫਿਰ ਉਨੀ ਧੁੱਪ ਹੈ।
ਹੁਣ ਉਹ ਤੇ ਆ ਤਾਂ ਹੁਣ ਇਹ ਦੋ ਮਹੀਨੇ ਦੇ ਦੋ ਮਹੀਨੇ ਤਾਂ ਗਰਮੀ ਦੇ ਹੀ ਹੈ।
ਜੁਲਾਈ ਤੱਕ ਤਾਂ ਹੈ ਹੀ ਅਗਸਤ ਚ ਥੋੜਾ ਫਰਕ ਪਏਗਾ ਮੌਸਮ ਚ ਉਹ ਹੀ ਨਾ ਬਸ ਉਸ ਤੋਂ ਬਾਅਦ ਫਿਰ ਬਰਸਾਤਾਂ ਲੱਗ ਜਾਣ
ਫਿਰ ਸਰਦੀਆਂ ਮ ਦਿੱਕਤ ਹੁੰਦੀ ਹੈ।
ਹਾਂ ਸਰਦੀਆਂ ਬਸ ਇੰਨੀ ਨੀ ਹੁੰਦੀ ਉਦੋਂ ਹੈ। ਜਨਵਰੀ, ਦਿਸੰਬਰ, ਜਨਵਰੀ ਜ਼ਿਆਦਾ ਹੁੰਦੀ ਹੈ। ਸਰਦੀ
ਹਾਂਜੀ- ਹਾਂਜੀ ਉਹ ਤੇ ਹੈ। ਫਿਰ ਜ਼ਿਆਦਾ ਸਰਦੀ ਵਿੱਚ ਵੀ ਦਿੱਕਤ ਹੁੰਦੀ ਜਿਆਦਾ ਗਰਮੀ ਚੜੀ ਹੁੰਦੀ ਹੈ। ਇਹੀ ਅਗਸਤ, ਸਿਤੰਬਰ, ਅਗਸਤ ਸਿਤੰਬਰ ਦੇ ਮੌਸਮ ਸਹੀ ਰਹਿੰਦੇ ਨੇ ਵੇ ਨਾ ਜ਼ਿਆਦਾ ਗਰਮੀ ਰਹਿੰਦੀ ਹੈ। ਨਾ ਜ਼ਿਆਦਾ ਠੰਡ ਹੁੰਦੀ ਹੈ।
ਸਾਵਣ ਹੁੰਦਾ ਨਾ ਸਾਵਣ ਵਿੱਚ ਮੀਂਹ ਪੈ ਜਾਂਦੇ ਰਹਿੰਦੇ ਨੇ
ਹਾਂਜੀ- ਹਾਂਜੀ ਸਹੀ ਰਹਿਦਾ ਮੌਸਮ ਨਾ
ਮੈਂ ਕਿਹਾ ਗਰਮੀ ਹਟੇਗੀ ਧੁੱਪ ਵਗੈਰਾ ਫਿਰ ਕਿਧਰੇ ਜਾਵਾਂਗੇ
ਹਾਂਜੀ- ਹਾਂਜੀ
ਚਲੋ ਠੀਕ ਹੈ। ਮੈਂ ਨਾ ਤੁਹਾਨੂੰ ਫੇਰ ਕਰਨੀ ਆ ਫੋਨ ਕੋਈ ਆਇਆ ਸਾਡੇ ਬਾਹਰ ਠੀਕ ਹੈ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ